ਕੱਲ ਜੀ
ਠੀਕ ਹੈ ਮੈਡਮ ਜੀ ਸਤਿ ਸ੍ਰੀ ਅਕਾਲ ਮੈਂ ਭੈਜੀ ਜੀ-
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ-
ਹਾਂਜੀ ਠੀਕ ਠਾਕ ਤੁਸੀਂ ਦੱਸੋ-
ਵਧੀਆ ਵਧੀਆ ਹੋਰ ਕੀ ਕਰਦੇ ਸੀ-
ਮੈਂ ਨਾ ਅੱਜ ਉਹ ਗੱਜਲ ਮਾਜਰੇ ਵਾਲੇ ਉਹ- ਐਮ ਐਲ ਏ ਦੇ ਨਾ ਪ੍ਰੋਗਰਾਮ ਸੀ ਫਿਰ ਉੱਥੇ ਜਾ ਕੇ
ਅੱਛਾ ਠੀਕ ਆ- ਪ੍ਰੋਗਰਾਮ, ਸੀ-
ਉਹਦੇ, ਅੱਜ ਅ ਪੰਜਾਬ ਵਿੱਚ- ਇੱਕ ਹਜ਼ਾਰ ਰੁਪਏ ਲੇਡੀਜ਼ ਨੂੰ ਲਾਗੂ ਕਰਤੇ ਨਾ-
ਅੱਛਾ-
ਹਾਂ ਐਸੀ ਵਾਲੇ ਨੂੰ ਪੰਦਰਾਂ ਸੌ ਜਨਰ ਵਾਲੇ ਨੂੰ ਹਜ਼ਾਰ ਰੁਪਏ
ਲੈ ਵਧੀਆ ਗੱਲ ਆ ਫੇਿਰ ਇਹ ਤਾਂ ਹਨਾ ਕਿੰਨੇ ਫਾਇਦੇ ਨੇ ਫੇਿਰ ਇਹਦੇ ਤਾਂ-
ਹਾਂਜੀ ਤੁਹਾਡੇ ਉੱਥੇ ਤਾਂ ਪਹਿਲੇ ਤਾਂ ਹੀ ਲਾਗੂ ਹੋਏ ਨਾ
ਹਾਂਜੀ ਹਾਂਜੀ ਪਰ ਸਾਡੇ ਐਵੇਂ ਆ ਨਾ ਵੀਹ ਸਾਲ ਤੋਂ ਉੱਪਰਦਿਆਂ ਨੂੰ ਆ-
ਅੱਛਾ ਅੱਛਾ ਇੱਥੇ ਵੀ ਉਹੀ ਸਿਸਟਮ ਆ
ਅੱਛਾ ਅੱਛਾ ਮੈਨੂੰ ਲੱਗਿਆ ਫਿਰ ਇਸ ਤਿਹਾਰ-
ਕੁੜੀਆਂ ਨੂੰ ਵੀ, ਪਰ ਇੱਥੇ ਕੁੜੀਆਂ ਨੂੰ ਵੀ ਆ, ਲੇਡੀਜ਼ ਨੂੰ ਵੀ ਆ- ਬੁੜੀਆਂ, ਨੂੰ ਵੀ ਆ-
ਇੱਥੇ, ਐਵੇਂ ਆ- ਵੀ ਬੁੜੀਆਂ ਮਤਲਬ, ਬੁੜੀਆਂ ਨੂੰ ਵੀ ਹੈਗਾ, ਤੇ ਕੁੜੀਆਂ ਨੂੰ ਪਰ ਵੀਹ ਸਾਲ ਤੋਂ ਥੱਲੇ ਦਿਆਂ ਨੂੰ ਨੀ ਆ-
ਅੱਛਾ, ਅੱਛਾ। ਆ ਫੇਰ ਇੱਥੇ ਵੀ ਏਈ ਆ, ਇੱਥੇ ਵੀ ਓਈ ਸੀ।
ਅੱਛਾ-ਅੱਛਾ, ਹੋਰ ਕੀ ਕੀ ਕਾਰਦੇ ਸੀ ਕੀ ਖਾਦ ਤਾਂ ਪਿਤਾ
ਓਥੇ ਬ ਗੁਲਾਬ ਜਾਮਾ ਅ ਅ, ਗੁਲਾਬ ਜਾਮਨਾ ਫੇਰ, ਬ੍ਰੇਡ ਫੇਰ ਪਕੌੜੇ, ਫੇਰ ਆਲੂ ਦੇ ਫਿੰਗਰ ਨੀ ਹੋਂਦੇ ਕੀ ਬੋਲਦੇ
ਓ ਫੀਂਗ, ਹਾਂ
ਹਾਂ।
ਫੇਰ ਵੀ, ਫੇਰ ਵੀ ਵਧੀਆ, ਉਹ ਮੈਡਮ ਉਹ ਬਹੁਤ ਵਧੀਆ ਹੈ। ਅਹ ਜੋ, ਇੰਨਾ ਕੁਛ ਖਿਲਾਤਾ ਲੋਕਾਂ ਦੀ ਇੱਜਤ ਕਰਦੀ ਆ- ਹੈਲਪ ਕਰਦੀ ਆ ਬਹੁਤ ਮਤਲਬ ਵਧੀਆ, ਉਹ ਐਵੇਂ ਨੀ ਆ- ਹੰਕਾਰ ਏ, ਆਪਾਂ ਬੋਲੋ ਨਾ, ਕਿ ਬੰਦੇ ਦੇ ਕੋਲ ਬੰਦੇ ਦੇ ਹੰਕਾਰ ਆ ਜਾਂਦਾ, ਓ ਬੰਦੇ ਓ ਅ ਦੋਨੋ ਸਰ ਔਰ ਮੈਡਮ- ਹੰਕਾਰੇ ਏ ਨਈ ਹੈਗੇ ਵਦੀਆ ਬੰਦੇ ਆ। ਚਾਏ ਪਾਲਟੀ ਜੋ ਮਰਜੀ ਹੋਵੇ ਓਨਾਂ ਦੀ, ਆਪਾਂ ਨੂੰ ਤਾਂ ਨੀ ਪਾਲ ਮਤਲਬ, ਆਪਾਂ ਨੂੰ ਤਾਂ ਬੰਦੇਆਂ ਨਾਲ ਮਤਲਬ ਏ ਬੰਦੇ ਵਧੀਆ ਏ।
ਅੱਛਾ-ਅੱਛਾ, ਵਧੀਆ ਗੱਲ ਐ ਬੜੇ ਵਦੀਆ ਹੋਣੇ ਚਾਈਦੇ ਆ ਸਪੋਟ ਆਲੇ਼ ਹੋਣੇ ਚਾਈਦੇ ਆ, ਫੇਰ ਤਾ ਕੋਈ ਓਹ ਨੀ ਆ ਆਪਣਾ ਸਪੋਰਟ ਕਿਉਂਕਿ ਆਪਣਾ ਦੇਖਣਾ ਚਾਈਦਾ ਨਾ ਜੇ ਆਪਾਂ ਓਨਾਂ ਨੂੰ ਸਪੋਟ ਕਾਰਦੇ ਆਂ ਓਨਾਂ ਨੇ ਵੀ ਕਾਰਨਾ ਚਾਈਦਾ ਨਾ
ਹਾਂਜੀ, ਹਾਂ ਓ ਮੈਂ ਓਨਾ ਨੂੰ ਏਈ ਕਿਆ ਅ ਚੱਲ ਜੋ ਹੋ ਗਿਆ ਪਿਛਲਾ ਠੀਕ ਆ, ਪਰ ਮੈਂ ਕਿਆ ਮ ਮੇਰੇ ਵਾਰਗੀ ਦੀ ਹੈਲਪ ਜੇ ਕ, ਤੁਸੀਂ ਕਰੇਂਗੇ ਤਾ ਮੈਂ ਤੁਹਾਡਾ ਸਾਥ ਦੂਂਗੀ। ਜੇ ਤੁਸੀਂ ਮੇਰਾ ਈ ਨੀ ਸਾਥ ਦੂਗੀ ਫੇਰ ਮੈਂ ਕਿੱਥੇ ਦੂਂਗੀ।
ਅੱਛਾ, ਸਈ ਗੱਲ ਐ।
ਠੀਕ ਨਾ, ਚੱਲੋ ਹੋਨ ਤੱਕ ਤਾ ਮੇਰਾ ਬੇਟਾ-ਬੇਟਾ ਓੱਥੇ ਪੜ੍ਹਦਾ ਸੀ ਤਾਂ ਵਧੀਆ ਘਰ ਵਾ ਅ ਵਧੀਆ ਉਹਨੂੰ, ਬਹੁਤ ਅੱਛਾ ਵਧੀਆ ਪੜ੍ਹਾਇਆ ਸਪੋਰਟ ਕੀਤੀ ਆ ਮੈਨੂੰ, ਹੁਣ ਤੱਕ ਤਾਂ ਵਧੀਆ ਸੀ ਪਰ ਹੁਣ ਜੇ ਮੈਨੂੰ, ਮੈਨੂੰ ਲੱਗਦਾ, ਮੇਰੇ ਨਾਲ ਖੜੇ ਗੇ ਉਹ ਮੇਰੇ ਦਿਲ ਨੂੰ ਬ ਐਵੇਂ ਲੱਗਦਾ ਹੈ ਨੇਚਰ ਮਤਲਬ ਵਧੀਆ ਹੈ ਮੈਡਮ ਨਾ, ਹਾ ਸਬ ਨੂੰ ਆਪ ਆਪਣੇ ਆਪਣੇ ਵਰਗੇ ਮਤਲਬ ਆਪਦੇ ਵਾਂਗੂ ਸਮਝਦੇ ਆ, ਤੇ ਸ ਸਾਰਿਆਂ ਨੂੰ ਰਲ ਮਿਲ ਕੇ ਰਹਿੰਦੇ ਆ।
ਨਹੀਂ ਤਾਂ ਦੇਖੋ, ਦੇਖੋ ਮੇਰੀ ਗੱਲ ਸੁਣੋ ਕੋਈ ਮੰਤਰੀ ਮੁਤਰੀ ਆ ਜਾਂਦਾ ਬੰਦਾ, ਫੇਰ ਉਹ ਫੋਟੋ ਵੀ ਨੀ ਖਿੱਚਦਾ ਛੇਤੀ ਪਰ ਇਹ ਮੈਡਮ ਹੋਵੇ ਚਾਹੇ ਕੋਈ ਭਗਵੰਤ ਮਾਨ ਦੀ ਵੀ ਘਰ ਵਾਲੀ ਆਈ ਸੀ। ਉਹ ਉਹਨੇ ਵੀ ਸਾਰਾ ਨਾਲ ਫੋਟੋ ਖਿੱਚਦੇ ਆ ਮੰਗ ਮਤਲਬ ਕੋਈ ਕੋਈ ਕਿੰਨੇ ਪੁਲਿਸ ਦੀ ਪੁਲਿਸ ਦੀ ਉਹ ਆਉਂਦੀ ਆ, ਕਿਸੀ ਦਾ, ਕਿਸੇ ਨੂੰ ਫ ਫੋਟੋ ਨ ਖਿੱਚਣੀ ਦਿੰਦੇ ਹਨ ਉਹ ਹੰਕਾਰਪਨਾ ਨੀ ਕਰਦੇ ਲੋਕ, ਹੈਲੋ,
ਹਾਂ, ਹਾਂ ਉਹ ਹੁੰਦਾ ਨਾ ਵੀ ਜਿਹਨਾਂ ਨੂੰ ਪੈਸੇ ਵਾਧ ਹੁੰਦੇ ਆ ਤੇ ਉਹ, ਇੱਕ ਐਵੇਂ ਰੋਬ ਜਿਹਾ ਦੱਸ ਦਿਖਾਉਂਦੇ ਨੇ,
ਰੋਬ ਦਿਖਾਵੇ ਹਾਂਜੀ, ਹਾਂਜੀ ਹੰਕਾਰ ਹੰਕਾਰ ਬੋਲਦੇ ਜਿਨੂੰ,
ਹਾਂਜੀ,
ਹਾਂ ਜਿਵੇਂ ਮ ਅਹ ਅ ਪੁਲਿਸ ਦੇ ਕਰਕੇ ਪਹਿਰਾਦਾਰ, ਲਾਉਂਦੇ ਆ ਕਿਸੇ ਨੂੰ ਅਹ ਜਨਤਾ ਨੂੰ ਫੋਟੋ ਨੀ ਖਿੱਚਣੀ ਦਿੰਦੇ, ਉਹ -ਉਹ, ਉਹ ਹਿਸਾਬ ਨਹੀਂ ਹੈ ਇਹਨਾਂ ਦਾ। ਇਹ ਸਾਰਿਆਂ ਨਾਲ ਰਲ- ਮਿਲ ਕੇ, ਸਭ ਨਾਲ ਫੋਟੋ ਖਿੱਚਦੇ, ਸਭ ਦੇ ਵਿੱਚ ਬੈਠਦੇ ਆ।
ਅੱਛਾ, ਵਧੀਆ ਗੱਲ ਆ ਫੇਰ ਤਾਂ ਐਵੇਂ ਹੰਕਾਰ ਨੀ ਉਹਨਾਂ ਨੂੰ, ਉਹ ਸੱਚੀ ਫਿਰ ਸਪੋਰਟ ਕਰਨਾ ਚਾਹੁੰਦੇ ਨੇ, ਲੋਕਾਂ ਨੂੰ।
ਹਾਂ, ਲੇਡੀਜ਼ ਦੀ ਕਦਰ ਕਰਦੇ ਆ। ਹਰੇਕ ਮਤਲਬ, ਲੇਡੀਜ਼ ਨੂੰ ਮੂਹਰੇ ਹੋ ਕੇ ਆਪਦੇ ਵਾਂਗ ਹੋ ਕੇ, ਆਪਣੀ ਫੈਮਿਲੀ ਆ। ਫੈਮਲੀਆਂ ਵਾਂਗੂ ਰੱਖਦੀ ਆ, ਰੱਖਦੇ ਆ।
ਅੱਛਾ- ਅੱਛਾ, ਵਧੀਆ ਗੱਲ ਫੇਰ ਤਾਂ, ਫੇਰ ਤੁਸੀਂ ਨੀ ਕੋਈ ਪੋਸਟ ਤੁਸੀਂ ਦੇਖ ਲਓ ਕੋਈ, ਐਵੇਂ ਤੁਸੀਂ ਵੀ ਕੰਮ ਲੱਗ ਜਾਓ ਨਾ ਇਹ ਚ
ਹੁਣ ਮੈਂ, ਨਹੀਂ ਮੈਂ, ਹੁਣ ਮੈ, ਮੈਡਮ ਨੂੰ ਮਿਲਣਾ ਮੈਂ ਹੁਣ ਭੈਣ ਨਾਲ ਗਲ‌ ਕਰੂ ਕੀ ਬਈ ਹੁਣ ਕੁੱਝ ਕਰੋ ਦੋ ਮੈਨੂੰ ਬਹੁਤ ਹੋ ਗਏ ਮੇਰੇ ਤਾਂ ਉਹ ਸਬਰ ਦਾ, ਦਾ ਸਬਰ ਬਹੁਤ ਹੋ ਗਿਆ ਹੁਣ ਮੇਰਾ,
ਹਾਂ ਮਤਲਬ ਕੋਈ ਵੀ ਇੱਕ, ਇੱਕ ਤੁਹਾਨੂੰ, ਉਹ ਅਹ ਦੇ ਦੇ ਨਾ, ਵੀ ਤੁਸੀਂ ਇਹ ਕੰਮ ਦੇਖਣੇ ਨੇ ਗੇ। ਕੁਛ ਵੀ ਛੋਟਾ- ਮੋਟਾ ਵੀ ਹੋਇਆ, ਵੀ ਤਾਂ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਿਲਜੂਗਾ ਗਾ।
ਹਾਂਜੀ -ਹਾਂਜੀ, ਮੈਂ ਤਾਂ ਦੇਖੋ ਲੇਡੀਜ਼ ਦਾ ਬਹੁਤ ਸੋਚਦੀ, ਮੈਂ ਤਾਂ ਯਾਰ, ਲੇਡੀਜ਼ ਦਾ ਵਧੀਆ ਹੋਵੇ।
ਹਾਂ, ਉਹੀ ਗੱਲ ਆ, ਤੁਹਾਡੇ ਚਾਹੇ ਤੁਹਾਡੇ ਪਿੰਡ ਦਾ ਹੀ, ਮਿਲ ਜਾਵੇ ਹੈਨਾ। ਤੁਸੀਂ ਆਹ ਪਿੰਡ ਚ, ਤੁਸੀਂ ਆਹ ਕੁਛ ਦੇਖਣਾ, ਇਹ ਕੁਛ ਕਰਨਾ।
ਹਾਂਜੀ।
ਵੈਸੇ, ਤੁਹਾਡੇ ਪਿੰਡ ਦਾ ਕੌਣ ਦੇਖ ਦਾ ਹੁਣ ਮਤਲਬ, ਕੌਣ ਇਹ ਸਭ ਕੁਛ ਚੀਜ਼ਾਂ ਦੇਖਦਾ।
ਬਾਕੀ ਤਾਂ ਦੇਖੋ, ਮੇਰੀ ਗੱਲ ਸੁਣੋ, ਮੈਡਮ ਤਾਂ ਚੰਗੀ ਆ। ਇੱਥੇ ਨਾ ਚਮਚੇ ਬਹੁਤ ਆ, ਜੋ ਮੈਡਮ ਨੂੰ ਜਾਣ ਕੇ ਭੜਕਾਉਂਦੇ ਆ। ਤੇ ਇਹ ਉਸਦੇ ਨਾਲ ਫਿਰਦੀ ਆ, ਉਸਦੇ ਨਾਲ ਉਹਨਾਂ ਦੇ ਘਰੇ ਜਾਂਦੀ ਆ, ਪੁਰਾਣੇ ਕੋਲ ਜਾਂਦੀ ਆ। ਉਹਦੇ ਤੁਹਾਨੂੰ ਵੀ ਪਤਾ, ਬੁਲਾਣਾ ਤਾਂ ਸਭ ਨੂੰ ਪੈਂਦਾ ਹੀ ਆ।
ਨਹੀਂ -ਨਹੀਂ, ਸਹੀ ਗੱਲ ਆ, ਸਾਰਿਆਂ ਨੂੰ ਬੁਲਾਉਣਾ ਪੈਂਦਾ।
ਆਪਾਂ। ਪੂਰੇ ਹੋ ਜਾਂਦੇ ਕਰਦੇ, ਅਗਲੇ ਦੇ ਚੁਗਰਿਆ ਕਰਦੇ। ਕਰਕੇ, ਆਪਦੇ ਨੰਬਰ ਬਣਾਉਂਦੇ ਆ। ਤੇ ਅ ਮੈਡਮ ਜੀ, ਐਮੇ ਚੁਗਲੀ ਲਾਉਂਦੇ, ਦੇਖੋ ਮੈਡਮ ਜੀ ਉਹ ਨਾ ਇਹਦੇ ਨਾਲ ਫਿਰਦੀ ਸੀ, ਮੈਡਮ ਜੀ ਉਹਦੇ ਨਾਲ ਫਿਰਦੀ ਸੀ, ਫਿਰ ਗੱਲਬਾਤ ਕਰਨਾ ਰ ਹੋ ਜਾਂਦਾ, ਹਨ ਜਿਹਦੇ ਨਾਲ।
ਨਹੀਂ, ਸਹੀ ਗੱਲ ਹੈ, ਸਹੀ ਗੱਲ ਹੈ। ਹੋਰ ਫੇਰ, ਮੌਸਮ ਕਿਵੇਂ ਦਾ ਤੁਹਾਡੇ?
ਪਹਿਲੇ, ਬੱਦਲ ਜੇ ਆਉਂਦੇ ਸੀ ਫੇਰ ਹੁਣ ਥੋੜਾ ਕਿਵੇਂ, ਬਰਸਾਤ ਹੋ ਗਈ ਤੁਹਾਡੇ।
ਹਾਂਜੀ -ਹਾਂਜੀ।
ਹਾਂਜੀ।
ਹਮ, ਸਾਡੇ ਬੜਾ ਸੋਹਣਾ ਮੌਸਮ ਆਇਆ ਆ ਤੇ ਹੁਣ ਵੀ ਹਵਾ ਚੱਲਦੀ ਹੈ, ਠੰਢ ਲੱਗਣ ਲੱਗ ਜਾਂਦੀ ਹੈ। ਨੀਂਦ ਵੀ ਬੜੀ ਸੋਹਣੀ ਆਉਂਦੀ ਹੈ ਜੇ ਪਾਈਏ ਨਾ ਤੇ ਬਹੁਤ ਸੋਹਣਾ ਮੌਸਮ ਹੈ, ਵਿੱਚ ਜੇ ਮੀਂਹ ਪੈਣ ਲੱਗ ਜਾਂਦਾ ਹੈ, ਵਿੱਚ ਜੇ ਹਵਾ ਚੱਲਦੀ ਹੈ ਵਧੀਆ ਹੋਗਾ, ਬਸ ਇੰਨਾ ਕੁ ਬਾਹਰ ਜਾਣਾ ਆਉਣਾ ਔਖਾ ਹੋ ਗਿਆ ਬਾਹਰ ਕੁਛ ਕੰਮ ਪੈ ਜਾਂਦਾ, ਤੇ ਔਖਾ ਹੋ ਜਾਂਦਾ ਮੀਂਹ ਚ ਜਾਇਆ ਨੀ ਜਾਂਦਾ ਹਨਾ ਹਾਂ, ਤੇ ਉਹ ਮੇਰੇ ਦਾਦਾ ਜੀ ਥੋੜਾ ਦੂਰ ਰਹਿੰਦੇ ਨਾ ਦੂਜੇ ਘਰ ਰਹਿੰਦੇ ਨੇਗੇ ਤੇ ਹੁਣ ਮੀਂਹ ਦਾ ਮੌਸਮ ਆ ਤੇ ਉਹਨਾ ਨੂੰ ਫਿਰ ਰੋਟੀ ਪਾਣੀ ਉੱਥੇ ਦੇ ਕੇ ਆਉਣਾ ਪੈਂਦਾ ਤੇ ਬੜਾ ਔਖਾ ਲੱਗਦਾ ਫੇਰ ਮੀਂਹ ਚ ਜਾਣਾ ਹਮ ਤੇ ਸਾਨੂੰ ਤਾਂ ਮੀਂਹ ਚ ਭਿੱਜ- ਭਿੱਜ ਕੇ ਹੀ ਜਾਣਾ ਪੈਂਦਾ ਸੀ ਰਾਤਾਂ ਨੂੰ ਵੀ ਹਾਂ ਕੱਲ ਐਂ ਹੋਇਆ ਅਸੀਂ ਆਏ ਘਰੇ ਰੋਟੀ ਪਾਣੀ ਦੇਣਾ ਸੀਗਾ ਅੱਜਂ ਤਾਂ ਆਪ ਨਹੀਂ ਖਾਧੀ ਹਜੇ, ਤੇ ਉਹ ਮੀਂਹ ਪੈਣ ਲੱਗ ਗਿਆ ਹਾਂਜੀ, ਆਵਾਜ਼ ਆਉਂਦੀ ਆ ਤੁਹਾਨੂੰ
ਹਾਂਜੀ -ਹਾਂਜੀ।
ਆਵਾਜ਼ ਆਂਉਦੀ ਆ
ਤੁਹਾਡੇ ਤਾਂ ਠੀਕ ਰਹਿੰਦੇ ਆ?
ਹਾਂਜੀ
ਅੱਛਾ, ਸਾਦਾ ਜੀ ਤੁਹਾਡਾ ਠੀਕ ਰਹਿ ਹੋ
ਹਾਂਜੀ -ਹਾਂਜੀ ਵਧੀਆ ਦਾਦਾ ਜੀ ਮੇਰੇ
ਹਾਂਜੀ ਸੇਵਾ ਕਰੋ ਰੱਬ ਨੇ ਭੇਜ ਰੱਬ ਲਿਖਦਾ ਹੈ ਕਿ ਕੌਣ ਸੇਵਾ ਕਰਦਾ ਕੌਣ ਉਹ ਕਰਦਾ
ਹਾਂਜੀ, ਅਸੀਂ ਤਾਂ ਨਹੀਂ ਅਸੀਂ ਤਾਂ ਕਰਦੇ ਹ ਸਾਨੂੰ ਪਤਾ ਹੀ ਹੈ ਅਸੀਂ ਤਾਂ ਮੀਂਹ ਨੀ ਦੇਖਦੇ, ਧੁੱਪ ਨੀ ਦੇਖਦੇ ਉਹਨਾਂ ਨੂੰ ਜਗਾਣਾ ਮਤਲਬ ਜਾਣਾ ਹੀ ਆ ਉਹਨਾਂ ਨੂੰ ਦੇਖ ਕੇ ਆਉਣਾ ਆ ਅਸੀਂ ਮੈਂ ਵੀ ਕਦੋਂ ਕਾਲਜ ਕਾਲਜ ਜਾਂਦੀ ਹਾਂ ਨਾ ਤੇ ਆਉਂਦੇ ਹੋਏ ਉਹਨਾਂ ਕੋਲ ਰੁਕ ਕੇ ਆਉਂਦੀ ਹਾਂ ਤੇ ਜੇ ਮੈਂ ਕੁੱਝ ਖਾਣ ਨੂੰ ਲੈ ਕੇ ਜਾਣਾ ਹੁੰਂਦਾ ਤੇ ਨਾਲ ਉਹਨਾਂ ਨੂੰ ਨਾਲ ਲੈ ਜਾਂਦੀ ਹਾਂ।
ਥੋੜੀ ਬਹੁਤ ਨਾ, ਉਹਦੀ ਸਿਰ ਦੀ ਮਾਲਿਸ਼ ਕਰਕੇ ਆਇਆ ਕਰੋ ਉਹਦੇ ਪੈਰਾਂ ਦੀ ਮ ਗੋਡਿਆਂ ਦੀ ਮਾਲਿਸ਼
ਇੰਨਾ ਕੁਛ ਨੀ ਉਹ ਕਹਿੰਦੇ ਕਹਿੰਦੇ ਮੈਂ ਤੰਦਰੁਸਤ ਹਾਂ ਮੇਰਾ ਕੁਛ ਆ ਜਾਂ ਕੁਛ ਕਰੋ ਨਾ ਉਹ ਤਾਂ ਕਰਨ ਨੀ ਦਿੰਦੇ
ਆਪਣੇ ਵੱਲੋਂ ਕਰਨਾ ਨਾ ਆਪਾਂ ਨੇ ਉਹਨਾਂ ਦੇ ਕਰਕੇ ਨੀ ਅ ਆਪਾਂ ਨੇ ਆਪਣਾ ਕਰਕੇ ਦੇਖਣਾ
ਉਹ ਹੱਥ ਹੀ ਨੀ ਲਾਉਣ ਦਿੰਦੇ ਉਹ ਕਹਿੰਦੇ ਮੈਂ ਕਿਤੇ ਮੇਰਾ ਕੁਛ ਹੋ ਉਹ
ਨਹੀਂ -ਨਹੀਂ, ਦੇਖ ਮੇਰੀ ਗੱਲ ਸੁਣ ਸੇਵਾ ਕਦੇ ਵੀ ਨੀ ਦੁਬਾਰਾ ਮਿਲਣੀ, ਇਹ ਆਪਾਂ ਨਸੀਬ ਵਾਲੇ ਆਉਣੇ ਜੋ ਹੈ ਉਹ ਸੇਵਾ ਕਰਾਂਗੇ ਆਪਾਂ
ਹਾਂਜੀ -ਹਾਂਜੀ ਅਸ
ਇਹ ਕੀ, ਸੇਵਾ ਫੇਰ, ਆਪਾਂ ਯਾਦ ਕਰਾਂਗੇ। ਫੇਰ ਬਾ- ਤੇ ਇਹ, ਆਪਾਂ ਕਰ ਲੈਂਦੇ। ਉਹ ਕੰਮ ਕਰ ਲੈਂਦੇ।
ਹਾਂਜੀ, ਹਾਂਜੀ।
ਹਨਾ
ਸਹੀ ਗੱਲ ਹੈ।
ਹਾਂਜੀ, ਮੇਰੇ ਨਾ ਅਸੀਂ ਮੇਰੇ ਨਾ ਸੋਹਰੇ ਸੀ ਉਹ ਦੂਰ ਰਹਿੰਦੀ ਆ, ਪਿੰਡ ਵਿੱਚ ਹੀ ਰਹਿੰਦੀ ਸੀ ਪਰ ਥੋੜਾ ਦੂਰ ਰਹਿੰਦੀ ਸੀ ਉਹ ਨਾ ਆਪਦੇ ਘਰੋਂ ਇੰਨੀ ਦੂਰੋਂ ਆ ਕੇ ਉਹਦੇ ਅਹ ਮੇਰੇ ਸਹੁਰੇ ਦੇ ਆਪਦੇ ਦਾਦੇ ਦੇ ਦਾਦੇ ਦੇ ਆਪਦੇ ਨੂੰਹ ਕੱਢਣੇ ਆਉਂਦੀ ਹੁੰਦੀ ਸੀ
ਅੱਛਾ-ਅੱਛਾ, ਚਲੋ ਭੈਣ ਜੀ ਰੱਖਦੀ ਆਂ ਮੈਂ ਉਹ ਨਾ ਮਾੜਾ ਜਿਹਾ ਰੋਟੀ ਸਬਜ਼ੀ ਬਣਾ ਹਨਾ ਟੈਮ ਹੋ ਗਿਆ ਰੋਟੀ ਦਾ
ਠੀਕ ਆ। ਠੀਕ ਆ।
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।